ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਦੱਸੋ ਕਿਵੇਂ ਹੋ?
ਵਧੀਆ ਜੀ ਵਧੀਆ।
ਹੋਰ ਦੱਸੋ, ਕੀ ਕਰਦੇ ਪਏ ਹੋ?
ਬਸ ਬੈਠੇ ਸੀ ਅਸੀਂ।
ਠੀਕ ਹੈ ਜ, ਹੋਰ ਰੋਟੀ ਪਾਣੀ ਖਾ ਲਿਆ?
ਹਾਂਜੀ ਹਾਂਜੀ।
ਅੱਜ ਤੁਹਾਡੇ ਵੱਲ, ਮੌਸਮ ਕਿਵੇਂ ਦਾ?
ਬਸ ਹੁਣੇ ਧੁੱਪ ਲੱਗੀ ਸੀ, ਹੁਣ ਤੇ ਬਰਸਾਤ ਦਾ ਮੌਸਮ ਹੋ ਗਿਆ।
ਅੱਛਾ, ਅੱਛਾ।
ਹਮ
ਵੈਸੇ ਤਾਂ ਦੇਖੋ ਨਾ ਮੌਸਮ ਕਦੇ ਕਿਵੇਂ, ਕਦੇ ਕਿਵੇਂ ਹੋ ਜਾਂਦਾ ਵਾ।
ਹਾਂਜੀ, ਹਾਂਜੀ।
ਸਾਡੇ ਵੱਲ ਤਾਂ ਦੇਖੋ, ਬੜੀ ਗਰਮੀ ਸੀ ਵੈਸੇ ਸਵੇਰੇ ਤਾਂ ਹੁਣ ਥੋੜਾ ਮੌਸਮ ਠੰਡਾ ਹੋਇਆ ਵਾ। ਫੇਰ ਧੁੱਪ ਨਿਕਲੇ ਆਈ। ਹੋਰ ਦੱਸੋ ਤੁਸੀਂ?
ਬਸ ਠੀਕ ਹੈ, ਵਧੀਆ ਜੀ।
ਵੈਹੇ ਤਾਂ ਦੇਖੋ ਖੋ ਮੌਸਮ ਵਿੱਚ ਤਾਂ ਹਨਾ, ਬਦਲਾਵ ਆਉਂਦੇ ਰਹਿੰਦੇ ਹੈਗੇ।
ਹਾਂਜੀ ਹੁਣ ਮਤਲਬ ਜੁਲਾਈ, ਜੁਲਾਈ ਚ ਹੋਏਗੀ।
ਹਾਂਜੀ।
ਹੁਨ ਜੁਲਾਈ ਲਗੇਗੀ ਨਾ ਜਦੋਂ।
ਹਾਂਜੀ।
ਲੇਟ ਹੋ ਰੀ ਜੀ ਬਰਸਾਤਾਂ।
ਹਾਂਜੀ-ਹਾਂਜੀ।
ਅੱਜ ਤੇ ਗਰਮੀ ਰਹੇਗੀ।
ਤੁਹਾਡੀ ਆਵਾਜ਼ ਬੋਤ ਘੱਟ ਆ ਰਹੀ ਏ।
ਹਜੇ ਵੀ ਵਟ ਆ ਰਹੀ ਏ।
ਥੋੜਾ ਜਾ ਉੱਚੀ ਬੋਲੋ ਹਾਂਜੀ-ਹਾਂਜੀ ਹੁਨ ਸਈ ਆ ਰਹੀ ਏ।
ਅੱਛਾ ਜੀ। ਘੱਟ ਕਿਵੇਂ ਆ ਰੀ ਐ, ਘੱਟ ਤੇ ਐ ਪਤਾ ਨੀ ਕੀ ਹਿਸਾਬ ਏ।
ਹਾਂ ਬਸ ਹੁਨ ਸਈ ਆ ਰਹੀ ਐ।
ਅੱਛਾ ਜੀ, ਹੋਰ ਦੱਸੋ ਤੁਸੀਂ।
ਬਸ ਵਧੀਆ ਸਭ, ਵੈਸੇ ਤਾਂ ਦੇਖੋ ਹਨ ਨਾ- ਜ਼ਿਆਦਾਤਰ ਮੌਸਮ ਖ਼ਰਾਬ ਤਾਂ ਮਤਲਬ ਕਿ ਤਾਂ ਹੀ ਹੁੰਦਾ ਹੁੰਦਾ ਜਿਵੇਂ ਕਿ ਪ੍ਰਦੂਸ਼ਣ ਵਗੈਰਾ ਨਾਲ
ਹਾਂਜੀ-ਹਾਂਜੀ।
ਕਿਉਂਕਿ ਅੱਜ-ਕਲ ਹਾਂਜੀ
ਜਿੱਥੇ ਪੋਲਿਊਸ਼ਨ ਨਈ ਹੈ ਨਾ ਓਥੇ ਮੌਸਮ ਵਧੀਆ ਜੀ ਜਿਵੇਂ ਹਿਮਾਚਲ ਵੇਖ ਲਓ ਅਪਨਾ। ਤੇ
ਹਾਂਜੀ ਏ ਤੇ ਹੈ। ਕਿਉਂਕਿ ਓ, ਓਥੇ ਪੇੜ ਪੌਦੇ ਜ਼ਿਆਦੇ ਐ ਨਾ।
ਹਾਂਜੀ, ਹਾਂਜੀ।
ਤਾਂ ਕਰਕੇ ਬੋਲੋ।
ਓਥੇ ਇੰਡਸਟਰੀਜ ਨਈ ਹੈਗੀ ਨਾ ਇਸ ਕਰਕੇ
ਜ ਨੀ ਆ ਰੀ ਮੇਰੇ ਕੋਲ।
ਹੈਲੋ।
ਹਾਂਜੀ।
ਮੈਂ ਬੋਲ ਰਿਆ ਕਿ ਓਥੇ ਇੰਡਸਟਰੀ ਨੀ ਹੈਗੀ ਨਾ ਇਸ ਕਰਕੇ, ਓ ਹੈਗਾ। ਠੀਕ ਹੈਗਾ, ਬਾਕੀ ਏਥੇ ਕੀ ਹੈ ਜਾਦਾ ਐ।
ਹਾਂਜੀ।
ਹਾਂਜੀ, ਜਿੱਥੇ ਬੰਦੇ ਜਾ ਰਹਿਣ ਲੱਗ ਗਏ ਇੰਡਸਟਰੀ ਹੋਣ ਲੱਗ ਗਈ ਓਥੇ ਤੇ ਫੇਰ ਗਰਮੀ ਓਟੋ
ਹਾਂਜੀ-ਹਾਂਜੀ, ਹੁਨ ਦੇਖੋ ਵੈਸੇ ਵੀ ਤੁਆਨੁ ਪਤਾ ਹੋਣਾ ਨਾ, ਮਤਲਬ ਲੋਕਾਂ ਨੇ ਘਰਾਂ ਵਿੱਚ ਏਸੀ ਏਨੇ ਲਗਵਾ ਲੇ ਆ। ਕਿ ਓ ਏਸੀ ਘਰਾਂ ਦੀਆਂ ਗਰਮੀਆਂ ਘਰ ਚੋਂ ਗਰਮੀ ਬਾਰ ਕੱਢੀ ਜਾਂਦੇ ਨੇ ਤੇ ਬਾਰ ਤੁਹਾਨੂੰ ਪਤਾ ਪੂਰਾ ਪੜਿਆਸ ਵੱਧ ਜਾਂਦਾ, ਜਿਦੇ ਨਾਲ ਫਿਰ ਗਰਮੀ ਤੇ ਆਪੇ ਤੇਜ਼ ਹੋਣੀ ਹੈਗੀ।
ਹਾਂਜੀ, ਏਸੀ ਤੇ ਅੱਜ-ਕੱਲ੍ਹ ਹਰ ਬੰਦੇ ਨੇ ਲਾਵਾਇਆ ਦਾ ਏਸੀ ਤੇ ਜਰੂਰਤ ਬਨ ਗਈ ਏ।
ਹਾਂਜੀ-ਹਾਂਜੀ, ਏ ਤਾਂ ਹੈ ਕਿਉਂਕਿ ਅੱਜ-ਕੱਲ੍ਹ ਦੇਖੋ ਗਰਮੀ ਏਨੀ ਜਾਦਾ ਹੋ ਗੀ ਐ ਕਿ ਬਾਰ ਇੱਕ ਮਿੰਟ ਵੀ ਖੜਨਾ ਬਹੁਤ ਔਖਾ ਹਗਾ।
ਹਾਂਜੀ, ਹੁਨ ਤੇ ਮਤਲਬ ਕਿ ਸਾਇੰਸ ਵਾਲੀ ਚੀਜ਼ਾਂ ਜਾਦਾ ਯੂਜ ਹੋ ਰਿਆਂ। ਪ੍ਰਕ੍ਰਤਿਕ ਚੀਜਾ ਤੇ ਨੀ ਹੋ ਰੀ।
ਹਾਂਜੀ-ਹਾਂਜੀ।
ਲੋਕੀ ਪੇੜ ਥੱਲੇ ਸੋਂਦੇ ਸੀਗੇ, ਹੁਣ ਕਿੱਥੇ
ਹਾਂਜੀ, ਅੱਜ ਕੱਲ੍ਹ ਤਾਂ ਦੇਖੋ ਪੇੜ ਪੌਦੇ ਬੋਤ ਘੱਟ ਗਏ ਨੇ। ਕਿਉਂਕਿ ਲੋਕੀ ਦੇਖੋ, ਆਪਨੇ-ਆਪਨੇ ਨਾ ਘਰ ਬਣਾ ਰਹੇ ਨੇ ਓਹਨਾਂ ਨੂੰ ਕੱਟ-ਕੱਟ ਕੇ।
ਹੁਣ ਦੇਖਲੋ ਕਈ ਜਗ੍ਹਾ ਐਸੀਆਂ ਨੇ ਜਿੱਥੇ ਗਰਮੀ ਤੇ ਹੈ ਹੀ ਨੀ।
ਹਾਂਜੀ।
ਜਿੱਥੇ ਮੌਸਮ ਇੰਨੇ ਧੱਲੇ ਨੇ ਬੱਦਲ ਇੰਨੇ ਧੱਲੇ ਨੇ ਉੱਥੇ ਤਾਂ ਗਰਮੀ ਹੈ ਹੀ ਨੀਂ
ਹਾਂਜੀ।
ਲੋ ਮਨਾਲੀ ਵੇਖ ਲਓ, ਓੱਥੇ ਬਾਰਾਂ ਦੀ ਬਾਰਾਂ ਮੀੱਨੇਂ ਠੰਡ
ਹਾਂਜੀ।
ਮ ਲੋਕਾਂ ਨੂੰ ਬਿਲਕੁਲ ਸਖਤ ਹੈ ਇ ਨਿ।
ਹਾਂਜੀ-ਹਾਂਜੀ।
ਆਪਣਾ ਦੇਖ ਲਓ, ਏਦੀ ਦੀ ਲੋਕਾਂ ਦੀ ਸਕਿੰਨ ਵੀ ਕਿੰਨੀ ਵਧੀਆ ਹੁੰਦੀ ਏ।
ਹਾਂਜੀ।
ਭੰਡ ਵਰ ਕੇ ਸਕਿੱਨ ਵਧੀਆ ਰਹਿੰਦੀ ਓਨਾਦਿ, ਜਿੱਥੇ ਤੇ ਲੋਕਾਂ ਦੀ ਸਕਿਨ ਤੇ ਬੋਤੇ, ਐਵੇਂ ਇਂ ਏ।
ਹਾਂਜੀ।
ਹੰ,
ਪਰ ਆਪਣੇ ਵੱਲ ਥੋੜ੍ਹੀ ਜਾਦਾ ਗਰਮੀ ਪੈਂਦੀ ਏ, ਕਿਉਂਕਿ ਦੇਖੋ ਹੋਣ ਇੱਕ ਤਾਂ ਮਤਲਬ, ਹਿ ਸ਼ਹਿਰਾਂ ਵਿੱਚ ਤਾਂ ਏਦੋਂ ਹੀ ਜਾਦਾ ਹੁੰਦਾ। ਕਿਉਂਕਿ ਮਤਲਬ ਕਿ, ਸਾਰੇ ਲੋਕ ਹਣਾ
ਹਾਂਜੀ।
ਮਤਲਬ ਕਿ ਏਸੀ ਵਗੈਰਾ ਚਲਦੇ ਆ, ਕਿਨੀਆਂ ਫੈਕਟਰੀਆਂ ਹੁੰਦੀਆਂ ਹਨਾ? ਓਹਦੇ ਨਾਲ, ਧੂੰਆਂ ਵਗੈਰਾ ਨਿੱਕਲਦਾ ਜੇੜਾ ਕਿ, ਵਾਤਾਵਰਨ 'ਚ ਮਿਲ ਕੇ ਇੰਨੀ ਗਰਮੀ ਕਰ ਦਿੰਦਾ ਹੈਗਾ। ਕਿ, ਓਥੇ ਤਾਂ ਕਈ ਵਾਰ, ਖੜਨਾ ਵੀ ਬੋਤ ਔਖਾ ਹੋ ਜਾਂਦਾ।
ਹਾਂਜੀ, ਫੈਕਟਰੀ ਦਾ ਧੂੰਆਂ ਤੇ ਬੜਾ, ਸਾਡੇ ਇੱਥੇ ਹੈਗੀਆਂ ਫੈਕਟਰੀਆਂ ਬੜਾ ਧੂੰ ਫੈਕਟਰੀਆਂ ਦਾ ਬੋਤ ਧੂੰਆ ਹੈਗਾ। ਹੁਣ ਲੋਕ ਕੀ, ਫੈਕਟਰੀਆਂ ਜਾਦਾ ਲਾਈ ਜਾ ਰੇ ਨੇਂ। ਜੀ ਜੀ ਨਦ ਤਕ ਨਦ ਤੱਕ ਸ ਮਮਾਨ ਕੇ ਲੈ ਕੇ ਆਏ
ਹਾਂਜੀ-ਹਾਂਜੀ।
ਹਮ ਪਰ, ਫੇਰ ਪਿੰਡਾਂ ਵਿੱਚ ਤਾਂ ਫੇਰ ਵੀ ਠੀਕ ਹੈਗਾ ਮੌਸਮ। ਮੈਂ ਦੇਖੇਆ ਸੀ।
ਪਿੰਡਾਂ ਵਿੱਚ ਤਾਂ ਠੀਕ ਹੁੰਦਾ, ਕਿਉਂਕਿ ਪਿੰਡਾਂ ਵਿੱਚ ਦੇਖੋ ਆਸੇ-ਪਾਸੇ ਖੇਤ ਹੁੰਦੇ ਆ, ਹਨਾ ਖੇਤਾਂ ਵਿੱਚ ਤਾਂ ਲੋਕੀ ਕੋਈ ਨਾ ਕੋਈ ਫਸਲ ਉਗਾਉਂਦੇ ਹੀ ਰੈਂਦੇ ਆ, ਜਿਦੇ ਕਰਕੇ ਮਤਲਬ ਕਿ, ਧਰਤੀ ਦਾ ਬੈਲੈਂਸ ਬਣੇ ਬਣਿਆ ਰੈਂਦਾ ਵਾ।
ਹਾਂਜੀ ਹਾਂਜੀ। ਵੀ
ਕਿਉਂਕਿ ਜ਼ਿਆਦਾਤਰ ਲੋਕੀ - ਮਤਲਬ ਕਿ, ਪਿੰਡਾਂ ਦੇ ਲੋਕ- ਖੇਤੀਬਾੜੀ ਨਾਲ ਜਾਦਾ ਪਿਆਰ ਕਰਦੇ ਆਗੇ।
ਆਹ ਹੁਣ ਤੇ ਪਿੰਡਾਂ 'ਚ ਵੀ ਖੇਤੀਬਾੜੀ ਕਿੱਥੇ ਰੈ ਗਈ। ਮਤਲਬ ਲੋਕੀ ਬ ਬਾਰ ਜਾ ਰਹੇ ਨੇ ਬੱਚੇ ਖੇਤੀਬਾੜੀ ਕਰਨੇ ਜਾਂਦੇ।
ਅੱਜ-ਕੱਲ੍ਹ ਤਾਂ ਦੇਖੋ, ਪੜ੍ਹੇ-ਲਿਖੇ ਹੋ ਰੇ ਹੈ ਨਾ ਸਾਰੇ। ਪੜ੍ਹਿਆ-ਲਿਖਿਆ ਕਰਕੇ ਬੋਤ ਘੱਟ, ਮਤਲਬ ਕਿ ਉਹ ਕਰਦੇ ਹੈਗੇ।
ਹਮ।
ਸਾਰਿਆਂ ਨੂੰ ਐਵੇ ਹੁੰਦਾ, ਚਲੋ ਜੀ ਬਾਹਰੋਂ ਚੀਜ਼ਾਂ ਲੈ ਆਓ ਬਣਾ ਲੋ, ਸਾਡੇ ਘਰ ਸ਼ੁਰੂ ਤੋਂ ਹੀ ਬਾਹਲੀ ਵਾਜ ਸੁਣਦੀ ਐ।
ਹਾਂਜੀ-ਹਾਂਜੀ।
ਹੋਰ ਦੱਸੋ? ਹਾਂਜੀ।
ਮਤਲਬ, ਤੁਸੀਂ ਅ ਪਿੰਡਾਂ 'ਚ ਹੀ ਰਹਿੰਦੇ ਔ?
ਹਾਂਜੀ-ਹਾਂਜੀ ਪਿੰਡਾਂ 'ਚ ਹੀ, ਸਾਡੇ ਵਾਲ ਤਾਂ ਮਤਲਬ ਵਧੀਆ ਮੌਸਮ ਹੁੰਦਾ ਵਾ। ਕਿਉਂਕਿ, ਸਾਡੇ ਤਾਂ ਇੱਧਰ ਖੇਤੀਬੜੀ ਦਾ ਕੰਮ ਵਧੀਆ ਚੱਲਦਾ। ਬਾਕੀ ਦੇਖੋ, ਘਰਾਂ ਵਿੱਚ ਥੋੜੀ ਹਵਾ ਵਗੈਰਾ ਘੱਟ ਲੱਗਦੀ ਹੁੰਦੀ ਆ। ਕਿਉਕਿ ਮਤਲਬ ਕਿ ਨਾਲ-ਨਾਲ ਘਰ ਹੁੰਦੇ ਆ ਸਾਰੇ, ਤਾਂ ਕਰਕੇ। ਬਾਕੀ ਦੇਖੋ, ਵਿਹੜੇ ਵੀ ਖੁੱਲ੍ਹੇ ਹੁੰਦੇ ਆ ਨਾ ਵਿਹੜਿਆਂ ਵਿੱਚ ਜ਼ਿਆਦਾਤਰ ਹਵਾ ਲੱਗਦੀ ਹੁੰਦੀ ਆ। ਬਾਕੀ ਸਾਰੇ ਵਧੀਆ ਹੁੰਦੇ ਹੈਗੇ, ਆਸੇ-ਪਾਸੇ ਵਧੀਆ ਖੁੱਲ੍ਹੇ -ਖੁੱਲ੍ਹੇ ਖੇਤ।
ਹਾਂਜੀ-ਹਾਂਜੀ-ਹਾਂਜੀ।
ਉਹਦੇ ਕਰਕੇ ਮੌਸਮ ਵੀ ਸਹੀ ਬਣਿਆ ਰਹਿੰਦਾ ਗਾ।
ਹਾਂਜੀ ਇਹ ਤੇ ਹੈ, ਮਤਲਬ ਬਰਾਂਡੇ ਕੱਚੇ ਹੁੰਦੇ ਨੇ ਨਾ ਇਹ ਵੀ
ਹਾਂਜੀ-ਹਾਂਜੀ, ਇਹ ਤਾਂ ਹੈ। ਪਰ ਉਸ ਤੋਂ, ਜਦ ਕਿ ਸ਼ਹਿਰ ਵਿੱਚ ਜ਼ਿਆਦਾ ਪੜਿਆਸ ਵਜਦਾ ਹੁੰਦਾ ਗਰਮੀ ਦਾ। ਗਰਮੀ ਵੀ ਜ਼ਿਆਦਾ ਹੁੰਦੀ, ਉੱਥੇ ਪ੍ਰਲਿਉਸ਼ਣ ਵੀ ਜ਼ਿਆਦਾ ਹੁੰਦਾ। ਜਿਹਦੇ ਕਰਕੇ ਦੇਖੋ ਲੋਕੀ
ਸ਼ਹਿਰ ਵਿੱਚ ਤਾਂ, ਬੜੀ ਗਰਮੀ ਹੈਗੀ ਐ। ਹੋ ਗਈਆਂ ਸ਼ਹਿਰ 'ਚ ਤੁਸੀਂ ਕਿਧਰੇ
ਚੇ ਚੰਡੀਗੜ੍ਹ ਚਲੇ ਜੋਗੇ ਨਾ, ਇੰਨੀ ਗਰਮੀ ਚੰਡੀਗੜ੍ਹ ਕੋਈ ਸਾਬ
ਹਾਂਜੀ-ਹਾਂਜੀ।
ਹੂੰ,
ਕਿਉਂਕਿ ਤੁਹਾਨੂੰ ਪਤਾ, ਸ਼ਹਿਰ ਵੀ ਜ਼ਿਆਦਾ ਵੱਡਾ ਹਨਾ। ਉਹਦੇ ਕਰਕੇ, ਵੈਸੇ ਜਿੰਨਾ ਜ਼ਿਆਦਾ ਵੱਡਾ ਸ਼ਹਿਰ ਹੋਊਗਾ ਉੱਥੇ ਆਬਾਦੀ ਵੀ ਜ਼ਿਆਦਾ ਹੁੰਦੀ ਆ, ਫਿਰ ਜਿਹਦੇ ਕਰਕੇ ਦੇਖੋ ਲੋਕ ਉਹ ਮਤਲਬ ਕਿ, ਉੱਪਰ ਦੀ ਉੱਪਰ ਆਪਣਾ ਘਰ ਪਾ-ਪਾ ਕੇ ਰਹਿ ਰਹਿ ਹੁੰਦੇ ਜ ਕਿਉਕਿ ਹਵਾ ਲੱਗਣੀ ਤਾਂ ਬਹੁਤ ਮੁਸ਼ਕਿਲ ਆ, ਵੀ ਉਹਨਾਂ ਨੂੰ ਅੰਦਰ ਤੱਕ ਹਵਾ ਜਾਊਗੀ, ਬਾਕੀ ਫੇਰ ਕੰਮ ਵਗੈਰਾ ਵੀ ਕਾਰਖਾਨੇ ਵੱਡੇ-ਵੱਡੇ ਹੁੰਦੇ ਹਨ, ਜਿਹਨਾਂ ਕਰਕੇ ਧੂੰਆਂ ਨਿਕਲਦਾ ਫੇਰ ਉਹਦੇ 'ਚ ਸਾਹ ਲੈਣਾ ਵੀ ਮੁਸ਼ਕਿਲ ਹੁੰਦਾ।
ਮੈਂ ਪਿੱਛੇ ਗਿਆ ਸੀ ਘੁੰਮਣ ਪਾੜਾ 'ਚ ਹੀ, ਮਤਲਬ ਉੱਤਰਾਖੰਡ ਸਾਡੇ ਏਥੇ ਇੰਨੀ ਗਰਮੀ ਸੀ, ਉੱਥੇ ਇਹਨਾ ਵਧੀਆ ਮੌਸਮ ਸੀ ਕੋਈ ਸਾਬ ਨੀ।
ਹੂੰ-ਹੂੰ,
ਹਾਂਜੀ।
ਪਾੜਾਂ ਚ ਤਾਂ ਵੈਸੇ ਵੀ ਦੇਖੋ ਬੌਤ ਵਧੀਆ ਮੌਸਮ ਹੁੰਦਾ ਹਨਾ ਘੁੰਮਣ ਫਿਰਨ ਲਈ ਤਾਂ ਈ ਤਾਂ ਲੋਕ ਏਧਰੋਂ ਗਰਮੀ ਤੋਂ ਬਚਦੇ ਓਧਰ ਜਾਂਦੇ ਔ ਪਾੜਾਂ ਵਿੱਚ। ਅ ਪਾੜਾਂ ਵਿੱਚ ਦੇਖੋ ਸਾਰ ਸਾਰਾ ਮਾਹੌਲ ਛਾਂਤ ਹੁੰਦਾ ਨਾ ਕਿਉਂਕਿ ਪੇੜ-ਪੌਦੇ ਏਨੇ ਵਧ ਦੀਆ ਹੁੰਦੇ ਠੰਡੀ-ਠੰਡੀ ਹਵਾ ਹੁੰਦੀ ਆ ਓਥੇ। ਓਥੇ ਓਥੋਂ ਦੇ ਲੋਕਾਂ ਨੂੰ ਮਤਲਬ ਕਿ ਓਥੇ ਤੇ ਬੌਤ ਘੱਟ ਪਲਿਉਸਨ ਹੁੰਦਾ ਹੈ ਗਾ।
ਹਾਂਜੀ-ਹਾਂਜੀ, ਉੱਥੇ ਤੇ ਮਤਲਬ ਕੀ ਕੈੰਦੇ ਐ ਨਾ ਉਝ ਅ ਅਬਾਦੀ ਇਨੇ ਲੋਕੀ ਵੀ ਨੀ ਹੈਗੇ, ਉਤੋਂ ਓਥੇ, ਬੱਦਲ ਵੀ ਕੋਲ ਥੱਲੇ ਈ ਹੈਗੇ ਨੇ, ਬਰਸਾਤ ਕਦੇ ਵੀ ਹੋ ਜਾਂਦੀ ਏ,
ਅ ਹਾਂਜੀ।
ਹਾਂਜੀ, ਜਿੱਥੇ ਪੇੜ ਪੋ ਓਥੇ ਬ ਫੇਰ ਬਰਸਾਤ ਰੂੰਦੀ ਰੈੰਦੀ ਏ ਜਿੱਥੇ ਪੇੜ-ਪੌਦੇ ਜਿਆਦਾ ਹੋਣਗੇ ਨਾ।
ਹਾਂਜੀ-ਹਾਂਜੀ, ਪਰ ਸਾਰਾ ਮੌਸ ਸਮ ਦਾ ਮੌਸਮ ਦਾ ਖੇੜ ਆ ਨਾ ਦੇਖੋ। ਜੇਕਰ ਆਪਾਂ ਪੇੜ-ਪੌਦੇ ਲਗਾਵਾਂਗੇ ਤਾਂ, ਓਦੇ ਨਾਲ ਅਪਣਾ ਮੌਸਮ ਬੀ ਸਹੀ ਰਹੂਗਾ। ਕਿਓਂਕਿ ਪੇੜ-ਪੌਦੇ ਹਵਾ ਨੂੰ ਸਾਫ਼ ਕਰਨਗੇ। ਜਿਦੇ ਕਰਕੇ ਮਤਲਬ ਕਿ ਹਵਾ ਨੂੰ ਵੀ ਸਾਫ਼ ਕਰਨਗੇ, ਤੇ ਓਹ ਮੀਂਹ ਨੂੰ ਵੀ, ਥੋੜਾ ਜੀ ਬਾਰਿਸ਼ ਵੀ, ਕਰਨ ਵਿੱਚ ਅ ਮਦਦ ਕਰਦੇ ਹਨ ਜੀ।
ਪੇੜ ਪੌੇਦੇ ਮਿੱਟੀ ਦੀ ਮਤਲਬ ਜੋ ਔਕਸੀਜਨ ਹੁੰਦੀ ਏ ਧਰਤੀ ਦੀ, ਓਹ ਕੱਢ ਦਿੰਦੇ ਓਥੇ ਗੈਸ ਬਾਰ। ਲੱਭੇਲੈਗਮ
ਹਾਂਜੀ, ਹਾਂਜੀ।
ਹੋਰ ਤੁਸੀਂ ਦੱਸੋ, ਆ ਜਾ ਮੈ ਤੁਆਡੇ ਵੱਲ।
ਨੀ ਹਜੀ ਨੀ, ਮੀ ਤੇ ਬੋਤ ਔਖਾ ਵੀ ਬਾਈ ਜਿਹੜਾ ਪੰਜ-ਸੱਤ ਦਿਨ ਹੋ ਗਏ ਬੱਦਲ ਹੀ ਚਲੀ ਜਾਣਾ, ਫੇਰ ਪਿਘਲ ਗੀ ਏ, ਫੇਰ ਬੱਦਲ ਆ ਗਏ, ਬੱਦਲ ਆਂਦਾ ਓਹ ਅੱਗਗੇ ਚੱਲੇ ਜਾਂਦ ਬਰਸਦਾ ਈ ਨੀ,
ਕੋਈ ਖਾਸ ਗੱਲ ਨਹੀ ਜੇ,
ਹੋਰ ਬਸ ਆਹੀ ਜੀ ਏ। ਬਰਸਾਤਾਂ ਦੇ ਕਿੱਥੇ ਪੈਲੇ ਈ ਬੜੀ ਆਉਂਦੀ ਸਾਤੋ ਤੇ ਏਨ ਬਰਸਾਤ ਪੈਲਾਂ ਬੋਤ ਮੀਂਹ,
ਚਲੋ ਠੀਕ ਹੈ ਜੀ, ਸਤ ਸ਼੍ਰੀ ਕਾਲ।
ਹੈ ਚੰਗਾ ਜੀ।